ਹੈਲੋ।
ਸਤ ਸ੍ਰੀ ਕਾਲ ਭੈਣਜ
ਸਤ ਸ੍ਰੀ ਕਾਲ। ਜੀ। ਬਸ ਜੀ ਵਧੀਆ।ਤੁਸੀਂ ਅਪ ਨਾ ਸੁਣਾਓ।
ਬਸ ਵਧੀਆ ਜੀ।ਤੁਸੀਂ ਸੁਣਾਓ, ਘਰ ਸਭ ਠੀਕ-ਠਾਕ? ਹਾਂ, ਭੈਣਜੀ ਗੁਰਦੁਆਰੇ ਗਏ ਜੇ ਅੱਜ, ਅੱਜ ਹਾਂਜੀ ਹਾਂਜੀ ਹਾਂਜੀ ਅੱਜ ਗੁਰਪੁਰਬ ਸੀ ਭੈਣਜੀ।ਹਾਂ, ਸਾਡੇ ਐਥੇ ਵੀ ਭੈਣਜੀ ਬੜੀ ਏ ਸ਼ਬੀਲਾਂ ਲੱਗੀਆਂ ਪੀਐਂ, ਸਾਰਾ ਦਿਨ ਹੋ ਗਿਆ ਸ਼ਬੀਲਾਂ ਚਲਦੀਆਂ ਹੋਵਣ।
ਅੱਛਾ ਜੀ ਨਹੀਂ।
ਲੰਗਰ ਕੀ ਛਬੀਲਾ ਕੀ ਸਾਰੇਆਂ ਲੰਗਰ ਵੀ ਚੱਲਦੇ ਪਏ ਨੇ, ਛਬੀਲਾਂ ਚਲਦੀਆਂ ਪਈਐ ਸਾਰਾ ਦਿਨ ਹੋ ਗਿਆ ਅੱਜ ਤੇ ਰੌਣਕ ਈ ਰੌਣਕ ਲੱਗੀ।ਬੱਚੇ ਤੇ ਔਦੇ ਸੇਵਾ ਚੀ ਸਵੇਰ ਦੇ ਵਿਅਸਤ ਹੋਏ ਪਏ ਨੇ।
ਅੱਛਾ ਅੱਛਾ ਅੱਛਾ, ਮੇਰਾ ਵੀ ਬੇਟਾ ਗਿਆ ਦੈ, ਅੱਜ ਸਵੇਰ ਦਾ ਗਿਆ ਹੁਣ ਆਯੈ। ਔ ਵੀ ਕੈੰਦਾ ਮੰਮੀ ਔ ਸਾਡੀ ਦ ਸ਼ਬੀਲ ਹੁਣ ਤੱਕ ਚੱਲਦੀ ਪਈ, ਮੈਂ ਕਿਆ ਵੈਰੀ ਬੌਤ ਅੱਛਾ ਬਈ। ਤੁਹਾਡੀ ਸ਼ਬੀਲ ਚਲਦੀ ਵੀ ਐ, ਅਸੀਂ ਤਾਂ ਪੈੰਜੀ ਅ ਅਪ ਕਰੋੜ ਬਾਗ ਸੰਤਾਂ ਦਾ ਗੁਰਦੁਆਰਾ ਐ, ਓਧਰ ਜਾਂਣੇ ਆਂ ਅਸੀਂ ਸੰਤਾਂ ਦੇ ਗੁਰਦੁਆਰੇ।
ਅੱਛਾ ਭੈਣਜੀ, ਤੁਸੀਂ ਜਗ੍ਹਾ ਨਾ ਦੱਸਿਆ ਕਰੋ ਨਾ। ਪੈੰਜੀ ਕੇੜੀ ਗੱਲ ਦੱਸੇ ਜਾਂਦੇ ਔ।
ਅ ਸੰਤਾਂ ਦੇ ਉੱਥੇ ਬੜੀ ਰੌਣਕ ਸੀ ਪੈੰਜੀ, ਸੰਤ ਬਾਰੋਂ ਆਏ ਹੋਏ ਸਨ। ਬੜੇ ਸਾਰੇ ਸੰਤ ਆਏ ਸਨ। ਔਰ ਸੰਗਤ ਇ ਸਰ ਟੁੱਟ ਕੇ ਪਈ ਹੋਈ ਸੀ ਮੈਂ ਤੁਹੈਨੂੰ ਦੱਸ ਨੀ ਸਕਦੀ। ਔਰ ਜੇੜਾ ਲੰਗਰ ਬਣਿਆ ਸੀਤ ਨਾ ਸਵਾਦ ਭੈਣ ਜੀ ਮੈਂ ਤੁਹਾਨ ਦੱਸ ਨੀ ਸਕਦੀ‌।ਔਥੇ ਤੇ
ਭੈਣਜੀ ਉਸ ਗੁਰਦੁਆਰੇ ਬਹੁਤ ਲੰਗਰ ਹੁੰਦੇ ਨੇ ਰੋਜ਼ ਹੀ ਮੈਂ ਸੁਣਿਆ ਲੰਗਰ ਹੁੰਦੇ ਨੇ ਉੱਥੇ
ਭੈਣਜੀ ਮਹੀਨੇ ਚ ਪੰਦਰਾਂ ਦਿਨ ਤੇ ਹੁੰਦੇ ਹੀ ਹੁੰਦੇ ਲੰਗਰ ਗੁਰਦੁਆਰੇ ਚ ਹਾਂਜੀਿਓ
ਮੈਂ ਸੁਣਿਆ ਆ ਇੱਥੇ ਬੜੇ ਲੰਗਰ ਚੱਲਦੇ ਰਹਿੰਦੇ ਚੌਵੀ ਘੰਟੇ
ਹ ਭੈ ਜੀ ਬਹੁਤ ਅੱਛੇ ਲੰਗਰ ਹੈ ਉਥੇ ਤੇ ਕਿਸੇ ਨੂੰ ਕੋਈ ਨੀ ਲੋ ਭਾਵੇਂ ਘਰ ਭਰ ਕੇ ਲੈ ਜਾਏ ਭਾਵੇਂ ਉੱਥੇ ਬਹਿ ਕੇ ਖਾਏ ਕੋਈ ਮਨਾ ਹੀ ਨਹੀਂੀ ਕਰਦਾ ਜਿਸਾ ਮਰਜ਼ੀ ਲੰਗਰ ਲਗੋ ਇਤਨੀ ਰੁਣਕ ਦੁੱਧ ਵਿੱਚ ਰੋਬਜਾ ਤੇ ਗੁਲਾਬ ਦਾ ਅਰਕ
ਸਾਡੇ ਭੈਣਜੀ ਅੱਜ ਛਬੀਲਾਂਦੇ ਪਏ ਨੇ ਨਾ ਪਾਣੀ ਪਾਈ ਜਾਂਦਾ ਪਾਣੀ ਪਾਣੀ ਵਰਤਾਏ ਜਾਂਦੇ
ਨਹੀਂ ਨਹੀਂ ਭੈਜੀ ਸਾਡੇ ਉੱਥੇ ਸੰਤਾਂ ਦੇ ਉੱਥੇ ਤੇ ਬੜਾ ਹੀ ਸੋਹਣਾ ਨੀਰੇ ਦੁੱਧ ਚ ਪਾ ਕੇ ਰੂਹ ਬਚਾ ਹੈ ਨਾ ਪਲਾਾਂਦੇ ਕੋਈ ਦੁੱਧਾਂ ਚ ਕੰਪੇ ਕੋਲੇ ਪਾਉਂਦੇ ਪਏ ਨੇ ਕੋਈ ਦੁੱਧਾ ਚ ਅ ਜ ਬਣਾ ਦੇ ਕੋਈ ਪਾਨਾ ਬਣਾ ਲਿਆ ਕੋਈ ਕੁਛ ਬਣਾ ਲਿਆ ਇਤਨਾ ਉੱਥੇ ਲੰਗਰ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ
ਮੈਂ ਵੀ ਜਾਵਾਂਗੀ ਭੈਣ ਜੀ ਮੈਂ ਬੜੀ ਮਾਨਤਾ ਸੁਣੀ ਇਸ ਗੁਰਦੁਆਰੇ ਦੀ ਮੈਂ ਸੁ ਹਣ ਮੈਂ ਵੀ ਜਾਵਾਂਗੀ ਕਿਸੇ ਦਿਨ ਮੈਨੂੰ ਵੀ ਲੈ ਕੇ ਚੱਲਣਾ ਪੈਂ ਜ ਤੁਸੀਂ
ਮੈਂ ਤੇ ਤੁਹਾਨੂੰ ਅੱਗੇ ਵੀ ਕਿਹਾ ਸੀ ਪੈਂਨੀ ਸਾਡੇ ਗੁਰਦੁਆਰੇ ਤੁਸੀਂ ਆਓ ਦੇਖੋ ਕਿਤਨੀ ਰੌਣਕ ਹੁੰਦੀ ਹੈ ਇਤਨੀ ਸੰਗਤ ਹੁੰਦੀ ਹੈ ਔਰ ਸੰਤਾਂ ਦੀ ਕਥਾ ਹੁੰਦੀ ਹੈ ਤਾਂ ਲੱਗਦਾ ਜੇ ਸਾਕਸ਼ਾਤ ਸੰਤ ਬੈਠ ਕੇ ਕੱਥਾ ਕਰਦੇ ਇਤਨਾ ਆਨੰਦ ਆਉਂਦਾ ਹੈ ਭੈਣ ਜੀ ਦੋ ਘੰਟੇ ਤੇ ਪਤਾ ਹੀ ਨਹੀਂੀ ਚੱਲਦਾ ਸੰਗਤ ਇਤਨੀ ਹੋਣ ਦੇ ਬਾਵਜੂਦ ਜਰਾ ਸ਼ੋਰ ਨਹੀਂ ਹੁੰਦਾ ਉੱਥੇ ਇਤਨੀ ਸ਼ਾਂਤੀ ਹੁੰਦੀ ਨੇ ਇਤਨਾ ਸ਼ਾਂਤ ਹੁੰਦਾ ਹੈ ਤੁਹਾਨੂੰ ਮੈਂ ਦੱਸ ਹੀ ਨਹੀਂ ਸਕਦੀ।
ਕੀ ਗੱਲ ਭੈਣਜੀ ਉੱਥੇ ਬੜੀ ਮਤਲਬ ਅਹ ਬਹੁਤ ਸੰਗਤ ਆਉਂਦੀ ਬੜੀ ਮੈਂ ਸੁਣਿਆ ਉੱਥੇ ਬੜੀ ਵਚਨ ਵੀ ਲੱਗਦੇ ਨੇ।
ਹਾਂਜੀ। ਭੈਣਜੀ ਦੂਰੋਂ ਦੂਰੋਂ ਸੰਗਤ ਆ ਨੇ ਬੜੀ ਬੜੀ ਜਗ੍ਹਾ ਤੂੰ ਸੰਗਤ ਆਉਂਦੀ ਨੇ ਭੈਣ ਜੀ। ਤੁਸੀਂ ਤੇ ਕੋਲ ਬੈਠੇ ਤੁਹਾਨ ਤੇ ਮੈਂ ਕਈ ਵਾਰ ਬੋਲਿਆ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਤਿਉਹਾਰ ਵਾਲੇ ਦਿਨ ਤੁਸੀਂ ਆਇਆ ਕਰ ਕਰੋ ਸੰਗਤ ਦੇ ਦਰਸ਼ਨ ਦਰਸ਼ਨ ਕਰਿਆ ਕਰ ਕਰੋ ਸੁਣੋ ਤੁਹਾਨੂੰ ਕਿਤਨਾ ਮਨ ਦੀ ਖ਼ੁਸ਼ੀ ਮਿਲੇਗੀ ਤੁਹਾਨੂੰ ਮ ਮੰਨਦੀਆਂ ਕਾਮਨਾ ਸਾਰੀਆਂ ਪੂਰੀਆਂ ਹੋ ਜਾਂਦੀਆਂ ਨੇ ਮਨ ਸ਼ਾਂਤ ਰਹਿੰਦਾ ਸਾਰਾ ਦਿਨ ਕਿਸੇ ਚੀਜ਼ ਦੀ ਭੁੱਖ ਨਹੀਂ ਲੱਗਦੀ ਇਤਨਾ ਸ ਸੰਗਤ ਇਤਨਾ ਅੱਛਾ ਭੈਣ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ
ਨਾ ਜੀ ਨਾ, ਸਰਦਾਰ ਜੀ ਨੂੰ ਕਿਹਾ ਸੀ ਕਿ ਚੱਲਾਂਗੇ ਇੱਕ ਵਾਰੀ ਮੱਥਾ ਟੇਕ ਕੇ ਆਵਾਂਗੇ। ਉਹ ਗਏ ਕੋਈ ਨੀ ਸਵੇਰੇ ਸਵੇਰੇ ਉਹਨੂੰ ਆਪਣਾ ਆਪਣੀਆਂ ਹੀ ਭੱਜੜਾਂ ਪਈਆਂ ਹੁੰਦੀਆਂ ਨੇ ਇੱਧਰ ਕੰਮ ਤੇ ਜਾਣਾ ਉੱਥੇ ਕੰਮ ਤੇ ਜਾਣਾ ਬਸ ਇਹੀ ਲੱਗਿਆ ਪਿਆ ਹੁੰਦਾ। ਉਹ ਨੂੰ
ਅੱਜ ਭੈਣ ਜੀ ਰਾਤੀ ਵੀ ਉੱਥੇ ਕੱਥਾ ਲੱਗਣੀ ਨੇ ਔਰ ਲੰਗਰ ਵੀ ਹੋਣਾ ਏ
ਅੱਛਾ
ਹਾਂਜੀ ਉਹ ਆਠ ਵਜੇ
ਉਹ ਤੇ ਭੈਣ ਜੀ ਰਾਤੀ ਆਉਂਦੇ ਹੀ ਦੇਰ ਨਾਲ ਨੇ ਕ ਰਾਤੀ ਕਿੱਥੇ ਜਾ ਸਕਦੇ ਹਾਂ।
ਤੇ ਤੁਹਾਡਾ ਬੱਚਾ ਰੋ ਬੱਚਾ ਤੁਹਾਡਾ ਸਿਆਣਾ ਨੀ ਜੇ ਨਾਲ ਲੈ ਕੇ
ਬੱਚੇ ਤੇ ਭੈਣ ਜੀ ਟਿਊਸ਼ਨਾਂ ਹੀ ਬੜੀਆਂ ਨੇ ਉਹ ਦੋਨੋ ਵਜੇ ਤੱਕ ਟਿਊਸ਼ਨਾਂ ਹੀ ਗਿਆ ਰਹਿੰਦਾ ਐ।
ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਜੇ ਅਗਰ ਤੁਸੀਂ ਜਾਣਾ ਚਾਹੋ ਤਾਂ ਸਾਡੀ ਵੀ ਬੱਚੇ ਜਾਣਗੇ ਤੇ ਬੇਸ਼ੱਕ ਤੁਸੀਂ ਆਪ ਆਓ ਸਰਦਾਰ ਜੀ ਦੀ ਰੋਟੀ ਬਣਾਓ ਘਰ ਬਣਾ ਕੇ ਰੱਖ ਆਓ ਤੇ ਸਾਡੇ ਨਾਲ ਚੱਲ ਪੈਣਾ। ਅਸੀਂ ਤੇ ਜਾਵਾਂਗੇ ਭੈਣ ਜੀ ਨੌ ਵਜੇ ਨਾਲ ਜਾਵਾਂਗੇ। ਘਰੋਂ ਤੇ ਰਾਤੀ ਦਸ ਗਿਆਰਾਂ ਤੇ ਵੱਜ ਹੀ ਜਾਣਾ
ਨਹੀਂ ਭੈਣ ਜੀ ਇੰਨੀ ਦੇਰ ਨਾਲ ਨਹੀਂ ਮੈਂ ਜਾ ਸਕਦੀ ਨਾ ਕੱਲੀ ਉਹ ਫਿਰ ਸਰਦਾਰ ਜੀ ਨਾਰਾਜ਼ ਹੋ ਜਾਂਦੇ ਨੇ ਕਿ ਕਹਿਣ ਕੱਲੀ ਟੁਰ ਪਈ ਆ ਤੈਨੂੰ ਪਤਾ ਕੋਈ ਨੀ ਮੈਂ ਘਰ ਆਉਣਾ।
ਚਲੋ ਇਹ ਤੇ ਭੈਣ ਜੀ ਕੋਈ ਰੋਜ ਰੋਜ ਤੇ ਹਣਦਾ ਨੀ ਹੈ। ਹੈਂ ।ਗੁਰਪੁਰਬ ਤੇ ਸਾਲ ਬਹੁਤ ਮਗਰੋ ਆਉਂਦਾ ।
ਹਾਂ।ਸਰਦਾਰ ਜੀ ਨੂੰ ਫੋਨ ਕਰਕੇ ਕਵਾਂਗੀ ਕਿ ਆਜਣ ਚੱਲਣ ਨਾਲ
ਹਾਂ ਤੇ ਹੋਰ ਕੇ ਛੁੱਟੀ ਚ ਕਰਨ ਆਹ ਜਣ ਘਰ ਆ ਤੁਹਾਨੂੰ ਵੀ ਲੈ ਜਾ ਬੱਚਿਆਂ ਨੂੰ ਵੀ ਲੈ ਜਾਣ ਤਾਂ ਉੱਥੇ ਲੰਗ ਲੰਗਰ ਵੀ ਆਣਾ ਭੈਨ ਜੀ ਲੰਗਰ ਵੀ ਘਰ ਬਣਾਉਣ ਦੀ ਲੋੜ ਕੋਈ ਨੀ। ਦਬਕੋ ਜਾ ਕੇ ਕਿਤਨਾ, ਅਨੰਨਦਾਸੀ ਨੇ।
ਚਲੋ ਕਵਾਂਗੀ ਸਰਦਾਰ ਜੀ ਨੂੰ ਫੋਨ ਕਰਕੇ ਕਹਿੰਦੀ ਆ, ਉਹ ਅੱਜ ਕੱਲ ਕੰਮ ਥੋੜਾ ਆਇਆ ਪਿਆ ਉਹਨਾਂ ਕੋਲ ਦੇਰ ਨਾਲ ਆਦੇ ਨੇ ਰਾਤੀ ਨਹੀਂ ਤੇ ਆ ਜਾਂਦੇ ਸੀ, ਸ਼ਾਮੀ ਟਾਈਮ ਫਿਰ ਆ ਜਾਂਦੇ ਸੀ ਅੱਜ ਕੱਲ੍ਹ ਥੋੜਾ ਲੇਟ ਆਦੇ ਨੇ ਦੇਰ ਨਾਲ ਆਦੇ ਨੇ ਫਿਰ ਦੇਰ ਨਾਲ ਆਦੇ ਨੇ ਥੱਕੇ ਟੁੱਟੇ ਪਏ ਹੁੰਦੇ ਨੇ ਰੋਟੀ ਖਾਂਦੇ, ਖਾਂਦੇ ਉੱਥੇ ਹੀ ਸੋ ਜਾਂਦੇ ਨੇ ਪਤਾ ਨੀ ਚੱਲਦਾ ਉਹ ਨੂੰ ਕਿੱਥੇ ਸਵੇਰ ਤਾਂ ਅੰਮ੍ਰਿਤ ਵੇਲੇ ਤੇ ਉੱਠੇ ਹੁੰਦੇ ਨੇ ਨਾ।
ਹਾਂਜੀ, ਹਾਂਜੀ ਇਥੇ ਭੈਣ ਜੀ ਗੱਲ ਠੀਕ ਕਹਿ ਰਹੇ ਹੋ ਤੁਸੀਂ ਬਈ ਥਕਾਨ ਵੀ ਸ਼ਰੀਰ ਹੈ ਨਾ ਜੀ ਐਵੀ ਆਰਾਮ ਮੰਗਦਾ ਨਾ
ਬੱਚੇ ਆਪਣੀ ਪੜ੍ਹਾਈਆਂ ਲੱਗੇ ਪਏ ਨੇ ਠੀਕ ਹੈ, ਫੇਰ ਕਿਸੇ ਨੂੰ ਜਬਰਦਸਤੀ ਕਰਦੇ ਨੀ ਠੀਕ ਹੈ ਜਿਵੇਂ ਬਈ ਚੱਲਦਾ ਪਿਆ।
ਬੱਚਿਆਂ ਦੀ ਪੜ੍ਹਾਈ ਠੀਕ ਚੱਲ ਰਹੀ?
ਹਾਂਜੀ-ਹਾਂਜੀ ਚੱਲਦੀ ਪਈ ਭੈਣ ਜੀ ਅੱਜ। ਕੱਲ ਛੁੱਟੀਆਂ ਦੇ ਕੰਮ ਜੋੋਰ ਏ ਛੁੱਟੀਆਂ ਖਤਮ ਹੋਣ ਵਾਲੀਆਂ ਨੇ ਹੁਣ ਲੱਗੇ ਪਏ ਨੇ ਕੰਮ
ਹਾਂ, ਉਹੀ ਤੇ ਹੁੰਣ ਦੀਨ ਈ ਕਿਹੜੇ ਰਹਿ ਗਏ ਨੇ ਭੈੰਜੀ, ਮੈਂ ਕਿਹਾ ਹਫ਼ਤਾ ਰਹਿ ਗਿਆ ਅੱਠ ਤਿਨ, ਚਾਰ ਦਿਨ ਨੇ ਮੇਰੇ
ਹਾਂ ਓਧਰੋਂ ਹੁਣ ਸਾਡੇ ਘਰ ਵਿਆਹ ਆ ਗਿਆ, ਓਧਰੋਂ ਬੱਚਿਆਂ ਦੇ ਹੁਣ ਛੁੱਟੀਆਂ ਦੇ ਕੰਮ ਨੀ ਹੋਏ ਫੜ ਫੜ ਮੱਚੀ ਪਈ ਬੀ। ਨੂੰ ਤੂਸ਼ਨਾ ਜਾਈਏ ਕਾਮ ਪੂਰੇ ਕਰੀਏ ਜਾਂ ਫਿਰ ਵਿਆਹ ਤੇ ਜਾਈਏ ਇਹਨਾਂ ਟਿਊਸ਼ਨਾਂ ਵਾਲੇ ਵੀ ਹੈ ਕਹਿੰਦੇ ਛੁੱਟੀਆਂ ਹੀ ਨਹੀਂ ਦਿੰਦੇ ਉਹ ਕਹਿੰਦੇ ਹੁੰਦੇ। ਨ ਛੁੱਟੀ ਦੇਣੀ ਜੀ ਪੜ੍ਹਾਈ ਵਦੀ ਸਕ ਤੇ ਉੱਥੇ ਵੀ ਉਹਨਾ ਨੂੰ ਜਬਰਦਸਤੀ ਛੁੱਟੀ
ਵੱਡੇ ਵੱਡੀ ਕਲਾਸ ਹੋ ਸੀ ਨਾ ਤੁਹਾਡੇ ਬੱਚੇ ਦੀ ਕਿਹੜੀ ਕਲਾਸ ਵਿੱਚ ਹੈਗਾ ਭੈਣ ਜੀ ਅੱਛਾ ਉਹ ਤਾਂ ਹੀ ਉਹਨੇ ਛੁੱਟੀ ਨੀ ਦਿੰਦੇ ਨੇ ਭੈਣ ਜੀ ਪੜ੍ਹਾਈਆਂ ਸਖ਼ਤ ਨੇ ਬੜੀ। ਬੱਚਿਆਂ ਦੇ ਕੋਰਸ ਪੂਰੇ ਹੁੰਦੇ ਕੋਈ ਨਹੀਂ।
ਹਾਂ।
ਛੁੱਟੀਆਂ ਤਾਂ ਹੀ ਨਹੀਂ ਦਿੰਦੇ ਨਾ ਬਚਾਰਾ ਇੱਕ ਵਾਰ ਕਰਵਾ ਦੀਏ ਦੁਬਾਰਾ ਬਈ ਇੱਕ ਵਾਰ ਪੇਪਰਾਂ ਟੈਨਥ ਫਿਰ ਦੁਬਾਰਾ ਉਹਦੇ ਅ ਕਰ ਦੇਈਏ ਤੇ ਉਹ ਤਾਂ ਬੱਚੇ ਦਾ ਅੱਛਾ ਨੰਬਰ ਲੈ ਲੈਂਦੇ ਨੇ ਇਹ ਵੀ ਚੀਜ਼ ਹੈ ਨਾ। ਚਲੋ ਬੱਚੇ ਪੜ੍ਹ ਜਾਣ ਤੇ ਭੈਣਜੀ ਗਰੀਬੀ ਕੱਟੀ ਜਾਂਦੀ ਨੇ।
ਹਾਂ ਇਹ ਵੀ ਗੱਲ ਹੈਗੀ ਤਾਂ ਹੀ ਲੱਗੇ ਪਿਆ ਭੈਣ ਜੀ ਬੱਚੇ ਪੜ੍ਹ ਪੜ੍ਹ ਜਾਣ ਔਖੇ ਸੌਖੇ ਲੱਗੇ ਮੈਂ ਪੜ੍ਹਾਉਣ ਹਨਾਂ ਨੂੰ ਪੜ ਜਾਣ। ਕੱਲ੍ਹ ਨੂੰ ਜ਼ਿੰਦਗੀ ਬਣ ਜਾਏ ਬੱ। ਬੱਚਿਆਂ ਦੀ। ਕੱਲ ਨੂੰ ਇਹ ਨਾ ਕਹਿਣ। ਸਾਡੇ ਮਾ। ਫਿਰ ਸਾਡੇ ਵਾਸਤੇ ਕੁਛ ਕੀਤਾ ਕੋਈ ਨੀ।
ਅੱਜ ਕੱਲ ਬਿਜਨਸ ਤਾਂ ਕੁ ਛਾਏ ਨੀ ਨੇ,
ਵਪਾਰ ਕਿੱਥੇ ਨੇ ਭੈਣ ਜੀ ਅੱਜ ਕੱਲ੍ਹ ਵਪਾਰ ਤੇ ਰਿਹਾ ਹੀ ਕੋਈ ਨੀ ਤੁਸੀਂ ਵਪਾਰਾਂ ਦੀ ਗੱਲ ਕਰਦੇ ਹੋ ਵਪਾਰ ਤੇ ਰਹੇ ਕੋਈ ਨੀ ਨੌਕਰੀਆਂ ਹੀ ਰਹਿ ਗਈਆਂ ਨੇ ਅੱਜ। ਨੌਕਰੀਆਂ ਕਰੋ ਤੇ ਘਰ ਪਾਲੀ ਜਾਓ, ਬਸ ਏਹ ਚ ਆ ਗਿਆ। ਮਹੀਨੇ ਬਾਅਦ ਪੈਸੇ ਆ ਜਾਣਗੇ ਉਹਦੇ ਚ ਨੌਕਰੀਆਂ ਚ ਇਤਿਹਾਸ ਹੁੰਦੀ ਹੈ ਪਰ ਭੈਣ ਜੀ ਨੌਕਰੀਆਂ ਵੱਲੋਂ ਵੀ। ਕੰਮ ਬੜਾ ਸਖਤ ਲੈਂਦੇ ਨੇ ਉਹ ਕਈ ਇਨਾ ਨਹੀਂ ਬਰਦਾਸ਼ਤ ਕਰਦੇ ਨੌਕਰੀਆਂ ਪੈਸੇ ਦਿੰਦੇ ਨੇ ਕੰਮ ਬਹੁਤ ਲੈਂਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁੱਤਿਆਂ ਤਰ੍ਹਾਂ ਕੰਮ ਕਰਾਦੇ ਨੇ।
ਆਹ ਤੇ ਭੈਣਜੀ ਦੇਖੋ ਜੋ ਪੈਸਾ ਦਿੰਦਾ ਤਾਂ ਕੰਮ ਤੇ ਕਰਉਦਾ ਹੀ ਕਰਾਉਂਦਾ ਪਹਿਲਾ ਜੀ । ਉਹੀ ਤੇ ਸਾਡੀ ਮਾਈ ਹੈਗੀ ਸੀ ਉਹ ਵੀ ਕਹਿੰਦੀ ਹੈ ਕਹਿੰਦੀ ਬੀਬੀ ਚਾਰ ਛੁੱਟੀ ਦਵੋ ਮੈਂ ਕਿਹਾ ਚਾਰ ਛੁੱਟੀ ਕੇ, ਸਾਰਾ ਦੋ ਦਿਨ ਆਉਣੀ ਏ ਤੇ ਦੋ ਇੱਕ ਦਿਨ ਵਿੱਚ, ਛੁੱਟੀ ਕਰ ਜਾਣੀ ਹੈ ਦੋ ਦਿਨ ਆਣੀ ਹੈ ਇੱਕ ਦਿਨ ਛੁੱਟੀ ਕਰ ਜਾਣੀ ਹੈ ਤ ਕਿੰਨੀਆਂ ਛੁੱਟੀਆਂ ਮੰਗੇਗੀ ਸਾਡੇ ਕੋਲੋਂ, ਕ ਤੇ ਇਹੀ ਤੰਗ ਕਰਦੀਆਂ ਮਾਰਦੀਆਂ ਰਹਿੰਦੀਆਂ ਸਾਰਾ ਦਿਨ, ਪਰੇਸ਼ਾਨ ਕਰਦੀਆਂ ਰਹਿੰਦੀਆਂ ਨੇ। ਨਾ ਵੀ ਥੋੜਾ ਜਿਹਾ ਵਿਹਲਾ ਹੋ ਜਾਂਦਾ ਚਲੋ, ਕੰਮ ਵਾਲੀ ਆ ਗਈ ਕੰਮ ਕਰ ਗਈ ਥੋੜਾ ਆਦਮੀ ਨੂੰ ਆਰਾਮ ਮਿਲ ਜਾਂਦਾ ਹੈ। ਅੱਜ-ਕੱਲ ਮਾਈਆਂ ਵੀ ਆਪ ਆਪਣੀ ਮਰਜ਼ੀ ਦੀ ਹੇਗੀਆ ਨੇ, ਤੁਹਾਡੇ ਕੋਲੋਂ, ਚੰਗੀ ਮਾਈ ਹੋਈ ਤਾਂ ਦੱਸਣਾ।
ਕਿੱਥੇ ਭੈਣਜੀ ਸਾਡੀ ਆਪਣੀ ਨਾਸੀ ਗਈ ਪਿੰਡ ਚਲੀ ਗਈ ਮੈਂ ਉਹਨੂੰ ਪਿੱਟਦੀ ਪਈ ਹ ਪਿੱਛੇ ਕੁੱਛ ਲਾ ਕੇ ਨੀ ਗਈ ਮੈਂ ਤੇ ਦੁਖੀ ਹੋਈ ਪਈ ਹ ਭੈਣ ਜੀ ਉਓਧਰੋਂ ਮੇਰਾ ਘਰ ਕੰਮ ਐਏਡਾ ਹੈ ਉੱਧਰੋਂ ਮੈਂ ਬਾਹਰ ਜਾਣਾ ਵ ਵਿਆਹ ਤੇ ਉਓਧਰੋਂ ਬੱਚਿਆਂ ਦੀ ਅ ਫਾਈਲਾਂ ਨੀ ਬਣਦੀਆਂ ਪਈਆਂ ਉਹਨਾਂ ਦਾ ਕੰਮ ਵੀ ਮੇਰੇ ਸਿਰ ਆਇਆ ਪਿਆ ਆਪਣੀ ਵੀ ਭੈਣ ਜੀ ਮੈਂ ਪੜ੍ਹਾਈ ਕਰਦੀ ਪਈ ਹਾਂ ਆਪਣੀ ਫਾਈਲਾਂ ਜਮਾ ਕਰਾਉਣ ਵੀ ਮੈਂ ਜਾਣਾ ਕਾਲਜ ਉੱਥੇ ਨੀ ਮੈਂ ਜਾ ਪਾ ਰਹੀ ਹਾਂ ਮੈਂ ਤੇ ਚਾਰੋ ਤਰਫੋਂ ਫਸੀ ਪਈ ਹਾਂ ਭੈਣ ਜੀ।
ਅੱਛਾ ਕਦਣ ਦੀ ਡੇਟ ਆ ਤਾਰੀਖ ਆ ਗਈ ਨੇ ਤੁਹਾਡੀ
ਵਾਲੀ ਤੇ ਮੰਨਦੇ ਹੋ ਮੈਂ,
ਭੈਣ ਜੀ ਮੈਂ ਆਪ ਇੰਨੀ ਪਰੇਸ਼ਾਨ ਹੈਗੀ ਮੇਰੇ ਕੋਲ ਕੰਮ ਵਾਲੀ ਕਿ ਅੱਛੇ ਨੇ ਮੈਂ ਤੇ ਆਪ ਥੋੜ੍ਹਾ ਬਹੁਤ ਨਾਲ ਹੋ ਕੇ ਕੰਮ ਕਰਦੇ ਰਹਿੰਦੇ ਨਾਲ-ਨਾਲ ਭਾਂਡੇ ਧੋਂਦੀ, ਰਹਿੰਦੀ ਹਾਂ ਨਾਲ-ਨਾਲ ਪਾਂਡੇ ਕਰਦੀ ਰਹਿੰਦੀ ਥੋੜਾ-ਥੋੜਾ ਚਲੋ ਬਾਈ ਕੰਮ ਨਿਪੜ ਜਾਵੇ।
ਤੁਹਾਡੀ ਤੈਨੂੰ ਨੂੰਹਾਂ ਭਜੀ ਸਭ ਕੰਮ ਕਰ ਲੈਂਦੀਆਂ ਨੇ ਮੇਰੀ ਤੇ ਨੂੰਹਾਂ ਕੋਈ ਨੀ ਹੈਗੀਆਂ ਹਾਲੇ ਬੱਚੇ ਛੋਟੇ ਨੇ ਵਿਆਹ ਕੋਈ ਨੀ ਮੈਂ ਮੈਂ ਕਿੱਥੋਂ ਕੰਮ ਕਰਾਵਾਂ ਦੱਸੋ।
ਹਾਂ ਤੇ ਹੈ ਭੈਣ ਜੀ, ਚਲੋ, ਮੈਂ ਕੋਈ ਦੇਖਾਂਗੀ ਕੋਈ ਅੱਛੀ ਬਿੱਲੀ ਨਾ ਪੈਂਦੀ ਅੱਜ ਕੱਲ ਚੋਰ-ਚੋਰ,
ਹਾਂ ਭੈਣਜੀ ਆ ਧਿਆਨ ਰੱਖਣਾ ਚੋਰਨੀ ਨਾ ਹੋਵੇ ਬਸ,
ਹਾਂ ਅੱਗੇ ਮੈਂ ਪਿੱਛ ਪਿੱਛੇ ਰੱਖੀ ਨੇ ਤੇ ਮੈਂ ਅਜੇ ਦੋ ਦਿਨ ਮੇਰੇ ਘਰ ਕੰਮ ਕੋਈ ਨੀ ਕੀਤਾ ਭੈਣ ਹਜ਼ਾਰ ਰੁਪਈਆ ਕੱਢ ਕੇ ਲੈ ਗਈ ਬੱਚੇ ਦਾ ਬੱਚਾ ਬਾਹਰੋਂ ਆਇਆ ਤੇ ਕਹਿੰਦਾ ਮੈਂ ਤੇ ਇੱਥੇ, ਬਟੂਏ ਚ ਪੈਸੇ, ਤੇ ਰੱਖੇ ਸਾਡੇ, ਪੈਸੇ ਸਨ ਹਜ਼ਾਰ ਰੁਪਇਆ ਤੁਸੀਂ ਕੱਢਿਆ ਵੀ, ਜੀ ਮੈਂ ਕਿਹਾ ਨਾ ਬਾਈ ਮੈਂ ਤਾਂ,
ਹਾਂ, ਚਲੋ ਭੈਣਜੀ ਹੁਣ ਮੈਨੂੰ ਦੱਸਣਾ ਠੀਕ ਹੈ ਜੇ ਕੰਮਵਾਲੀ ਕੋਈ ਹੋਵੇ। ਤੇ ਮੇਰੇ ਬੱਚੇ ਆਏ ਨੇ ਘੱਡੀਆਂ ਵਜਦੀਆਂ ਫੇਰ ਮੈਂ ਦਰਵਾਜ਼ੇ, ਖੋਲਾਂ ਜਾ
ਚਲੋ ਠੀਕ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ,
ਦਰਵਾਜਾ ਖੋਲ ਆਜਾ,